ਹਾਂ ਹੋਰ
ਬਸ
ਹੋਇਗੀ ਭਗਵੰਤ ਮਾਨ ਟੂੰ ਤੋਂ ਟੁ ਤੋਂ ਪੰਜਾਬ ਦੇ ਵਿੱਚ ੋਟੋ ਲੋਕਾਂ ਨੇ ਗੁੱਸਾਂ ਦੇ ਨਾਲ ਮੋਬਾਇਲੋ ਕੀਤੇ ਹੋਏ ਨੇ ਇੱਥੇ ਨਾ ਮੇਰੀ ਨਾ ਫੈਮਿਲੀ ਆਈ ਡ ਦੇ ਵਿੱਚ ਨਾ ਜਿਆਦਾ ਲਿਖੇ ਦੇ ਸੀ
ਅੱਛਾ
ਇਨਕਮ ਜਦੋਂ ਚੀਨ ਨੂੰ ਗਿਆ ਸੀ ਨਾ ਤੇ ਤਾਂ ਲਿਖਵਾਏ ਸੀ ਤੇ ਹੁਣ ਉੱਥੋਂ ਕਰਵਾਾਨ ਆ ਠੀਕ ਇੰਨੀ ਹੈ ਨੀ ਜਿੰਨੀ ਲਿਖਵਾਈ ਦੀ ਹੈ
ਹਾਂ
ਤਾਂ ਕਰਦੇ
ਅੱਛਾ ਹਾਂ ਨਹੀਂ ਤੇ ਮੰਮੀ ਹੋਰਾਂ ਨੂੰ ਹਾਂ
ਹਮ
ਮੰਮੀ ਰਾਂ ਦੇ ਨਾ ਪਹਿਲੇ ਇੱਕ ਇੱਕੀ ਸੌ ਰੁਪਇ ਇੱਥੇ ਹਰਿਆਣਾ ਵਿੱਚ ਬੋਲਿਆ ਸੀ ਨਾ
ਹਾਂ ਹਾਂ ਬੋਲਿਆ ਸੀ
ਤੇ ਮੰਮੀ ਨੂੰ ਇੱਕ ਵਾਰੀ ਇੱਕ ਇੱਕੀ ਸੌ ਰੁਪਇਆ ਆਏ ਸੀ ਮੰਮੀ ਔਰ ਜੱਸੀ ਨੂੰ ਮੇਰੇ ਤੇ ਮੈਂ ਦਿੱਲੀ ਦੀ ਹੈਗੀ ਆ ਮੈਨੂੰ ਤੇ ਆਏਗੇ ਨੀ ਹੁਣ ਗਿਆਰਾਂ ਗਿਆਰਾਂ ਸੌ ਆਉਂਦੇ ਨੇ ਦੋਨਾਂ ਨੂੰ
ਤੁਹਾਡੀ ਫੈਮਿਲੀ ਆਈਡੀ ਉਹ ਜ਼ਿਆਦਾ ਨਹੀਂ ਨਾ ਲਿਖੇ ਹੋਣੀ
ਹਾਂ ਜੱਸੀ ਹੋਰ ਮੰਮੀ ਨੂੰ ਮਿਲਦੇ ਨੇ ਮੈਨੂੰ ਕੁਛ ਨੀ ਮਿਲਦਾ ਮੈਂ ਦਿੱਲੀ ਦਾ ਨ ਹੋ ਗਿਆ ਨਾ ਸਭ
ਅੱਛਾ ਆਉਂਦੇ ਹੀ ਨੇ ਇਨਾਂ ਗਿਆਰਾਂ ਗਿਆਰਾਂ ਸੌ ਮੈਂ ਵੀ ਇਨਕਮ ਠੀਕ ਕਰਵਾਉਣੀ ਉਹ
ਹਾਂ ਹੋਰ ਕੀ ਇੱਕ ਇੱਕ ਸੂਟ ਹੀ ਆ ਜਾਂਦਾ ਹੋ
ਉਹੀ ਤੇ ਕਹਿ ਰਹੀ ਆ ਭਗਵੰਤ ਮਾਨ ਕਹਿੰਦਾ ਤੂੰ ਤੂੰ ਉਹ ਕਹਿੰਦੇ ਕਿੰਨੇ ਸੂਟ ਲੈਣੇ ਨੇ ਉਹ ਕਹਿੰਦੇ
ਹਮ
ਮੈਂ ਤੇ ਲਾਵਾਂਗੀ ਇੱਕ ਇੱਕ ਮਹੀਨਾ ਮੈਂ ਮੇਕਅਪ ਕਿੱਟ ਲਾਵਗੀ ਇੱਕ ਮਹੀਨਾ ਮੈਂ ਉਹ ਕਰਾਂਗੀ ਹਾਂ ਹੁਣ ਰੋਜ਼ੀ ਉਹਨਾਂ ਨੂੰ ਪ ਉਹਨਾਂ ਨੂੰ ਪੈਂਤਾਲੀ ਪੈਤਾਲੀ ਸੌ ਆਉਣਗੇਣ ਤਿੰਨ ਮਹੀਨਿਆਂ ਬਾਅਦ
ਅੱਛਾ ਅੱਛਾ ਹਲੇ ਇੱਕ ਇੱਕ ਪਾਾਇਆ ਹਲੇ ਇੱਕ ਇੱਕ ਮਹੀਨੇ ਦੇ ਪਾਾਇਆ
ਹਾਂ ਇੱਕ ਇੱਕ ਮਹੀਨੇ ਦੇ ਹਜੇ ਨਹੀਂੀ ਪਾਏ ਇਕੱਠੇ ਆਉਣਗੇ ਤਿੰਨ ਮਹੀਨਿਆਂ ਦੇ
ਪੰਦਰਾਂ ਸੌ ਰੁਪਏ ਨੇ
ਪੈਂਤਾਲੀ ਹਾਂ ਪੰਦਰਾਂ ਸੌ
ਅੱਛਾ ਸਹੀ ਹੈ
ਮੈਂਖਿਆ ਵਧੀਆ ਫੇਰ ਤੇ ਤਾਂ ਹੀ ਮੈਂ ਵੀ ਕੀ ਮਾੜੇ ਨੀ ਤਾਈ ਨੇ ਮੈਂ ਕਿਹਾ ਮੈਂ ਵੀ ਆਪਣੀ ਇਨਕਮ ਠੀਕ ਕਰਵਾਵਾਂ ਇੰਨੀ ਤੇ ਹੈ ਨੀ ਜਿੰਨੀ
ਕਿ ਮੰਮੀ ਨਾਲ ਗੱਲ ਕਰ ਲੈਣ ਨਾ ਮੇਰੀ ਮੰਮੀ ਕਰਵਾ ਦੇ ਕਿ ਤੁਹਾਡਾ ਮੰਮੀ ਨੇ ਭਰਵਾ ਦਿੱਤਾ ਸੀ ਜੱਸੀ ਦਾ ਵੀ ਮੇਰਾ ਉਹ ਨੀ ਪਾਇਆ ਸੀ ਮੇਰਾ ਇੱਥੇ ਤਾਂ ਆਧਾਰ ਕਾਰਡ ਹੈਗਾ ਹੈ ਪਰ ਉਹ ਆਧਾਰ ਕਾਰਡ ਜਦੋਂ ਮੇਰਾ ਨਿਊ ਅਪਡੇਟ ਹੋਇਆ ਨਾ ਦਿੱਲੀ ਵਿੱਚ ਨਵਾਂ ਆਧਾਰ ਕਾਰਡ ਬਣਿਆ ਤੇ ਫਿਰ ਉਹ ਸਾਰਾ ਅਡ੍ਰਸ ਓਦਰ ਦਾ ਦਿੱਲੀ ਦਾ ਸ਼ੋ ਹੋ ਜਾਂਦਾ ਇਸ ਕਰਕੇ ਹੂਨ ਫੇਿਰ ਮੇਰਾ ਇੱਥੇ ਹੋਰ ਨੀ ਪਾਏਗਾ ਉਹ ਨਾਲੇ ਮੰਮੀ ਕਹਿੰਦੀ ਹਰ ਮਹੀਨੇ ਨਾ ਬੰਦੇ ਨੂੰ ਬੁਲਾਉਂਦੇ ਨੇ ਬੰਦੇ ਨੂੰ ਕਹਿੰਦੇ ਨੇ ਕਿ ਇੱਥੇ ਦਾ ਹੈਗਾ ਹੈ ਨਾ ਬੰਦਾ
ਅੱਛਾ
ਫੇਸ ਸਕੈਨ ਹੁੰਦਾ ਹੈ ਤਾਂ ਮਿਲਦੇ ਨੇ ਹੁਣ ਮੈਂ ਕਿ ਮਤ ਫਿਰ ਸਕੈਨ ਕਰਾਂਗੇ, ਹਰ ਮਹੀਨੇ ਥੋੜ੍ਹੀ ਆ ਸਕਦੀ ਆ।
ਬਿਲਕੁਲ, ਅੱਛਾ ਕਰਾ ਦੇਗੀ ਤੇਰੀ ਮੰਮੀ
ਹਾਂਜੀ, ਮੰਮੀ ਨਾਲ ਗੱਲ ਕਰ ਰਹੇ ਨਾ। ਇਨਕਮ ਦਾ ਤੇ ਪਤਾ ਨੀ ਬਾਕੀ ਫੋਰਮ ਜਸੀ ਦਾ ਭਰਵਾਇਆ ਸੀ ਮੰਮੀ ਨੇ ਮੰਮੀ ਨਾਲ ਗੱਲ ਕਰ ਲੈਣਾ ਮੰਮੀ ਨੂੰ ਸਾਰੀ ਇਸ ਬਾਰੇ ਨੌਲੇਜ ਹੈਗੀ ਹਮ
ਜਰਾ ਚੱਲੇ ਸੀ ਨਾ
ਅੱਛਾ
ਤੇ ਤਾਂ ਹਾਂ ਮੇਰਾ ਫੋਮ ਤੇ ਭਰਿਆ ਰ ਇਨਕਮ ਕਰਕੇ ਮ ਆਇਆ ਮੇਰਾ ਉਹ ਕਰਵਾਾਨੀ ਹੈ
ਬਾਕੀ ਵੇਖੋ
ਉਥੋਂ ਦੀ ਹੋਏਗਾ ਬਾਕੀ ਮੰਮੀ ਨੂੰ ਪਤਾ ਹੋਏਗਾ ਵੈਸੇ ਹਮ ਪੁੱਛ ਲੈਣਾ ਕਰ ਲੈਣਾ ਗਲ
ਹੂੰ, ਤੇ
ਹੋਰ ਮੰਮੀ ਕਹਿੰਦੇ ਕੋਈ ਨੀ ਬਸ ਮੈਂ ਕਿਹਾ ਮੰਮੀ ਨੀਤੂ ਦੀਦੀ ਮਤਲਬ ਗੱਲ ਕਰਕੇ, ਮੈਨੂੰ ਅੱਛਾ ਲੱਗ ਰਿਹਾ ਸੀ ਦੀਦੀ ਨਾਈ ਉਹ ਦੱਸ। ਦੱਸ ਰਹੇ ਸੀ, ਤੁਸੀਂ ਦੱਸ ਕੇ ਰਹੇ ਸੀ।
ਅੱਛਾ, ਅੱਛਾ ਬਾਬਾ ਜੀ ਦੀਆਂ।
ਹਾਂ, ਮੰਮੀ ਕਹਿੰਦੀ ਚਲ ਹੈਥ ਪਾਉਂਦੇ ਤੈਨੂੰ ਕੁੱਛ ਸਮਝ ਆਏਗੀ।
ਉਈ ਤੇ, ਤੇ ਮੈਂ ਉਹਨੂੰ ਕਿਹਾ ਵੀ ਅੱਗੇ ਮੈਂ ਕਿਹਾ, ਜੋ ਚਾਰ ਦੀਆਂ ਗੱਲਾਂ ਨਾ ਅੱਜ-ਕੱਲ ਸਾਰੀਆਂ ਨਿਕਲ ਜਾਈਆਂ। ਕਰਨੀਆਂ ਨੇ ਜੋ ਅੰਦਰ ਵੜੀਆਂ ਦੀਆਂ ਨਾ,
ਹਾਂ ਐਵੇਂ ਤੇ ਕਿਸੇ ਨੂੰ ਟਾਈਮ ਹੀ ਨਹੀਂ ਹੈਗਾ। ਕਿਸੇ ਨਾਲ ਵੀ ਗੱਲ ਕਰਨ, ਦਾ ਇਹ ਪਤਾ ਇਹ ਕਰਨਾ ਹੀ ਕਰਨਾ ਪਏਗਾ।
ਹੋਣਾ ਪਤਾ ਕਰਨਾ ਹੀ, ਖਕਨਾ ਜੇ ਪਿਆ ਤੇ ਖਕਨਾ ਨੇ ਤਾਂ ਕਰਨਾ ਹੀ ਕਰਨਾ ਉਹਨੇ
ਜੇ ਕੁੱਛ ਚਾਹੀਦਾ, ਤੇ ਕੁੱਛ ਕਣਾ ਵੀ ਪਏਗਾ ਟਾਈਮ ਵੀ ਕਮਉਣਾ ਪਏਗਾ ਮਤਲਬ ਟਾਈਮ ਨੀ। ਗੱਲਣਾ ਪਏਗਾ ਆਪਣੇ ਆਪ ਵਿੱਚ
ਟਾਈਮ ਨਿਕਾਲਣਾ ਪੈਣਾ ਤਾਂ ਹੀ, ਅਸੀਂ ਉਝ ਵੀ ਫੋਨਾਂ ਤੇ ਸਾਰਾ ਦਿਨ ਲੱਗੇ ਹੀ ਰਹਿੰਦੇ ਹਾਂ।
ਹੂੰ ਉਹੀ ਤੇ ਵੈਸੇ ਵੀ ਰੀਲਾਂ ਹੀ ਵੇਖਣੇ, ਆ ਨਾਲ ਨਾਲ ਕੰਮ ਕਰ।
ਆਹ ਲੋਕਾਂ ਨੂੰ ਵੇਖਣਾ ਵਾ ਗੰਦੀ ਭੈੜੀ ਪੜੱਤੀ ਕਿੰਨੀ ਰੀਲਾਂ ਆਉਂਦੀਆਂ, ਮੈਂ ਤੇ ਵੇਖਦੀ ਬੜੀ ਘੱਟ ਤਾਂ ਮੈਂ ਨੀ ਵੇਖਦੀ ਇੰਸਟਾ ਚਟੀ ਵੀ,
ਲੋਕਾਂ ਦੀਆਂ ਬੜੀ ਗੰਦੀ ਗੰਦੀ ਭੈੜੀ ਭੈੜੀ ਵੀ ਲਾਂਉਂਦੀ। ਕੋਈ ਖੂਨ ਖ਼ਰਾਬਿਆਂ ਵਾਲੀ ਕੋਈ ਕੁਛ ਕੋਈ ਕੁ ਅੱਛਾ,
ਲੋਕਾਂ ਨੇ ਇੰਸਟਾ ਤੇ ਗੰਦ ਹੀ ਪਾਇਆ ਹੋਇਆ ਵਾ,
ਗੰਦ ਬੜਾ, ਪਏ ਦਾ ਫੇਸਬੁੱਕ ਤੇ ਵੀ ਦੋਨਾਂ ਤੇ ਬਹੁਤ ਪਏ ਗ ਹੁੰਦੇ ਆ। ਹਾਂ, ਇੱਕ ਕਹਿੰਦੇ ਸੁਖਮਨੀ ਸਹਿ ਦਾ ਪਾਠ ਕਰੋ। ਅੰਮ੍ਰਿਤ ਵੇਲੇ ਤਿੰਨ ਵਜੇ ਤੋਂ ਪਹਿਲੇ,
ਹੂੰ,
ਹਾਂ,
ਮੈਂ ਉਹੀ ਬਾਬਾ ਜੀ ਨੂੰ ਕਹਿੰਦੀ ਆ, ਮੈਂ ਕਿਹਾ ਬਾਬਾ ਜੀ ਮੈਨੂੰ ਅੰਮ੍ਰਿਤ ਵੇਲਾ ਬਸ ਪਹਿਲੇ ਚ ਸੰਭਾਲਣਾ ਐ, ਮੈਨੂੰ ਅੰਮ੍ਰਿਤ ਵੇਲਾ ਚ ਚਾਹੀਦਾ ਐ ਪਰ ਉਹ ਵੀ ਬਾਬਾ ਜੀ, ਉਠਾਉਣਗੇ ਕਰਵਾਉਣਗੇ ਅਸੀਂ
ਬਾਬੇ ਕਹਿੰਦੇ ਕੁਛ ਉਦਮ ਤੋਂ ਖੁੱਦ ਵੀ ਕਰ, ਹੁਣ ਬਾਬਾ ਬਾਬਾ ਨਾਨ ਸਿੰਘ ਜੀ ਕੋਲ ਕੋਈ ਬੰਦਾ ਆਇਆ ਸੀ, ਉਹ ਕਹਿੰਦੇ ਮੇਰੇ ਕੋਲ ਉੱਠਿਆ ਜਾਂਦਾ, ਬਾਬੇ ਕਹਿੰਦਾ ਤੇ ਕੋ ਉੱਠਿਆ ਨੀ ਜਾਂਦਾ ਤੂੰ ਕਰਨਾ ਨੀ ਚੁੰਦਾ।
ਹੂੰ
ਹੁਣ ਅਸੀਂ ਆ ਰੋਟੀ ਵਾਸਤੇ ਅਸੀਂ ਜਾਂਦੇ ਆ ਨਾ ਕੰਮਾਂ ਤੇ, ਅਸੀਂ ਕਿਵੇਂ ਜਾਂਦੇ ਐ ਤੇ ਉਹ ਤੇ ਹੁਣ ਸਾਨੂੰ
ਹੂੰ ਹਾਂ, ਮੇਰੀ ਨਾ ਦੋ ਢਾਈ ਵਜੇ ਰੋਜ਼ ਅੱਖ ਭੁੱਲ ਰਹੀਏ, ਪਰ ਇੰਨੀ ਉਹ ਪਰ ਮੈਨੂੰ ਨਾ ਹਾਂ ਮੈਨੂੰ ਆ ਰਿਹਾ, ਮੈਂ ਪਰ ਮੈਂ ਜਿਹੜੀ ਉਹ ਆਪਣੀ ਟਾਈਮਿੰਗ ਬਣਨੀ ਹੋਈ ਨਾ, ਮੇਰੀ ਚਾਰ ਜਾਂ ਪੰਜ ਵਜੇ, ਉਹੀ ਮੈਂ ਆਪਣੀ ਉਹ ਕਰੀ ਜਾ ਰਹੀ, ਹਾਂ ਮੈਂ ਦੋ ਢਾਈ ਵਜੇ ਰੋਜ਼ ਆਖ ਕੋ ਮੇਰੀ ਖੁੱਲਦੀ ਜੇ, ਡੇ ਇੱਕ ਤੋਂ ਤਿੰਨ ਵਜੇ ਦੇ ਵਜੇ ਨਾ ਦੋ ਤਿੰਨ ਵਾਰ
ਹਨਾ ਹਾਂ, ਇਹ ਜਿਹੜਾ ਬਾਰਾਂ ਤੋਂ ਤਿੰਨ ਆ ਨਾ ਤੇ ਬੜਾ ਪਾਵਰਫੁਲ ਟਾਈਮ ਆ। ਕਹਿੰਦੇ, ਅੱਜ ਮੈਂ ਕਥਾ ਸੁਣਨੀ ਇੱਕ ਛੋਟੀ ਜੀ ਸੀ। ਇੱਕ ਪਰਿਵਾਰ ਸੀ, ਉਹ ਵੀ ਮਤਲਬ ਕਿ ਬਹੁਤ ਜ਼ਿਆਦਾ ਕਾਫੀ ਟਾਈਮ ਹੋ ਗਿਆ। ਵਿਆਹ ਨੂੰ ਬੱਚਾ ਨਹੀਂ ਸੀ ਹੁੰਦਾ ਪਿਆ ਉਹਨਾਂ ਦੇ, ਗੁਰਦੁਆਰੇ ਗਏ। ਤੇ ਉਹਨਾਂ ਨੇ ਕਿਹਾ ਬੇ ਆਹ ਬੱਚਾ ਨੀ ਹੁੰਦਾ ਵਆ, ਤੇ ਉਹਨਾਂ ਨੇ ਕਿਹਾ ਤੁਸੀਂ ਨਾ ਦੋ ਮਾਲਾ ਮੂਲ ਮੰਤ ਤਰ ਦੀਆਂ ਆਪਣੇ 'ਚ ਰੱਖੋ ਬਈ ਕਰੋ, ਅੰਮ੍ਰਿਤ ਵੇਲੇ। ਤੇ ਉਹਨਾਂ ਨੇ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਜਦੋਂ ਕਰਨੀ ਸ਼ੁਰੂ ਕੀਤੀ, ਫਿਰ ਉਹਨਾਂ ਨੇ ਅਰਦਾਸ ਵੀ ਕੀਤੀ ਦੋ ਹਫ਼ਤੇ ਤਿਆਂ ਅੰਦਰ ਅੰਦਰ ਉਹਨਾਂ ਨੂੰ ਦਿਨ ਉਹ ਦਿਨ ਵੀ ਚਾੜ ਗਏ।
ਹੂੰ
ਉਹਨੂੰ ਦਿਨ ਵੀ ਚੜ ਗਏ, ਫੇਰ ਉਹ ਜਦੋਂ ਉਹਨੂੰ ਮਹੀਨਾ ਹੋਇਆ ਮ ਤਲਬ ਕਿ ਕਹਿੰਦੇ ਤੀ ਅਹ ਦੋ ਮਾਲਾ ਮੂਲ ਮੰਤਰ ਦੀ ਆਪਣੀ ਜ਼ਿੰਦਗੀ 'ਚ ਕਰੋ ਹੀ ਕਰੋ। ਤੂੰ ਅੰਮ੍ਰਿਤ ਵੇਲੇ ਤੂੰ ਇੱਕ ਮਾਲਾ ਵੀ ਕਰ ਲੈਂਗੀ ਨਾ, ਇੱਕ ਮਾਲਾ ਵੀ ਕਰ ਲੇਗੀ।
ਜੋ ਤੁਹਾਡੇ ਕਰਮਾਂ ਵਿੱਚ ਹੈਗਾ ਵੀ ਨੀ ਉਹ ਵੀ ਲਿਖਿਆ ਜਾ
ਉਹ ਵੀ ਲਿਖਿਆ ਜਾਏਗਾ, ਇੱਕ ਭਾਵੇਂ ਆਪਣੇ ਬੱਚੇ ਦੇ ਨਾਮ ਦੇ ਕਰ ਲਓ, ਕੁਛ ਕੁਛ ਵੀ ਕਰ ਲਓ, ਕਿ ਬਾਬਾ ਜੀ ਨਾ ਉਤੇ ਨਾਂ ਉੱਤੇ ਪਰਮਾਤਮਾ ਤੇ ਵੈਸੇ ਜਾਨੀ ਜਾਨ ਨੇ, ਉਹਨੇ ਫੇਰ ਕੀਤੀ ਉਹਨੂੰ ਦੋ ਹਫ਼ਤੇ ਦੇ ਅੰਦਰ ਅੰਦਰ
ਹੂੰ
ਦਿਨ ਚੜ੍ਹ ਗਏ, ਜਿਹੜੀ ਕਿੰਨੇ ਸਾਲ ਕਹਿੰਦੇ ਵਿਆਹ ਨੂੰ ਹੋ ਗਏ ਸਾ, ਬੱਚਾ ਨੀ ਸਾ, ਫਿਰ ਉਹਨਾਂ ਨੂੰ ਕੁੜੀ ਹੋਈ।
ਹੂੰ
ਫਿਰ ਉਹ ਢਾਈ ਘੰਟੇ ਉਹਨਾਂ ਨੇ, ਅਗਰ ਤੁਸੀਂ ਬਾਣੀ ਅਗਰ ਪਕੜਨੀ ਹੈ ਨਾ। ਅਗਰ ਤੁਸੀਂ ਮੂਲ ਮੰਤਰ ਕਰ ਰਹੇ ਹੋ, ਤੇ ਮੂਲ ਮੰਤਰ ਹੀ ਕਰੀ ਚੱਲੋਂ, ਅਗਰ ਤੁਸੀਂ ਮਨੀ ਸਾਹਿਬ ਕਰ ਵਿੱਚ ਨਾ ਤੋੜੋ ਨਾ।
ਅੱਛਾ
ਤੋੜੋ ਨਾ ਅਗਰ, ਤੁਸੀਂ ਜੱ ਜ ਜਪਜੀ ਸਾਹਿਬ ਕਰ ਰਹੇ ਹੋ, ਹੁਣ ਕਈ ਗਿਆਰਾਂ ਜੁਪਜੀ ਸਾਹਿਬ ਕਰ ਰਹੇ ਆ ਕੋਈ ਪੰਜ ਜਪੁਜੀ ਸਾਹਿਬ ਕਰ ਰਿਹਾ ਆ।
ਕਰ ਸਕਦੇ ਐ।
ਪਰ ਜਿਹੜਾ ਬਾਰਾਂ ਤੋਂ ਤਿੰਨ ਦਾ ਮਹਤਮ ਐ ਨਾ ਤੁਸੀਂ ਉੱਠ ਕੇ ਬਹਿ ਜਾਓ ਨਾ ਧੋ ਕੇ, ਤੂੰ ਭਾਵੇਂ ਜਿਹੜੀ ਮ ਹਾਂ, ਸਭ ਤੋਂ ਪਹਿਲੇ ਤੁਸੀਂ ਮੂਲ ਮੰਤਰ ਕਰਨਾ ਐ। ਕਿਉਂਕਿ ਇਹਦੇ ਤੋਂ ਬਿਨਾਂ ਤੁਹਾਡਾ ਕੋਈ ਪਾਠ ਨਹੀਂ ਲੱਗੇਗਾ।
ਹੂੰ
ਨਹੀਂ ਲੱਗੇਗਾ, ਕਿਉਂਕਿ ਸਭ ਤੋਂ ਵੱਡੀ ਬਾਣੀ ਐ ਜਪੁਜੀ ਸਾਹਿਬ ਤੇ ਸਭ ਤੋਂ ਵੱਡਾ ਮੰਤਰ ਐ, ਮੂਲ ਮੰਤਰ।
ਹਮ
ਹੁਣ ਇੱਕ ਮੁਸਲਮਾਨ ਸੀ ਜਿਹੜਾ ਰੋਜ਼ ਉੱਥੇ ਗੁਰਦੁਆਰੇ ਚਲਾ ਜਾਂਦਾ ਸੀ ਸਕੂਲ ਨੀ ਸੀ ਜਾਂਦਾ ਨਲੈਕ ਸੀ ਬੱਚਾ ਸੀ ਉਹ ਹਜੇ ਉਹ ਨਾ ਰੋਜ਼ ਚਲਾ ਜਾਂਦਾ ਸੀ ਗੁਰਦੁਆਰੇ ਤੇ ਇੱਕ ਵਾਰੀ ਭਾਈ ਜੀ ਉਹਨੇ ਕਿਹਾ ਉਹਨੇ ਕਿਹਾ ਵੀ ਤੂੰ ਸਕਲ ਕਿਉਂ ਨੀ ਜਾਂਦਾ ਉਹ ਕਹਿੰਦਾ ਬਈ ਇਂਝ ਮੈਨੂੰ ਟੀਚਰ ਮਾਰਦੀ ਬਈ ਆਉਂਦਾ ਨੀ ਸੀ ਉਹ ਨਲੈਕ ਸੀ ਬੜਾ ਫਿਰ ਭਾਈ ਜੀ ਨੇ ਨਾ ਉਹਨੂੰ ਮੂਲ ਮੰਤਰ ਨਾਲ ਜੋੜ ਮੁਸਲਮਾਨ ਮੁੰਡੇ ਨੂੰ ਉਹ ਅੱਜ ਰਾਸ਼ਟਰਪਤੀ ਹਾਂ ਉਹ ਬਣ ਗਿਆ ਮੁਸਲਮਾਨ ਉਹਨੇ ਪਤਾ ਹੀ ਆਪਣੇ ਫਿਸ ਦੇ ਵਿੱਚ ਆਪਣੇ ਫਿਸ ਦੇ ਵਿੱਚ ਉਹਨੇ
ਹਮ
ਮੂਲ ਮੰਤਰ ਦਾ ਜਾਪ ਲਿਖ ਕੇ ਨਾ ਇੰਨਾ ਵੱਡਾ ਉਹ ਲਗਾਏ ਹੋਏ ਨੇ ਆਪਣੇ ਆਫਿਸ ਚ ਆਜੋ ਉਹ ਰਾਸ਼ਟਰਪਤੀ ਬਣ ਕੇ ਜਿਹੜੇ ਜਨੇਤਾਂ ਨੇ ਲੈਟ ਫਿਰ ਉਹਨੇ ਸਕੂਲ ਜਾਣਾ ਸ਼ੁਰੂ ਕਰਤਾ ਸੀ ਬਾਬੇ ਦੀ ਬੜੀ ਕਰ ਮਾਤ ਹੈ ਵਿਸ਼ਵਾਸ ਖੋਲ ਕੇ ਬੜਾ ਕੁਛ ਕੁੱਛ ਨਹੀਂ ਤਾਂ ਕੁੱਛ ਵੀ ਨੀ ਹੈ ਹੂ
ਮੈਨੂੰ ਮਤਲਬ ਅ ਮੈਨੂੰ ਆਪਣੇ ਸਰੀਰ ਨੂੰ ਹੀ ਮਤਲਬ ਇੰਨਾ ਆਰਾਮ ਲੱਗਦਾ ਹੈ ਪਾਠ ਕਰਨ ਨਹੀਂ ਤੇ ਐਵੇਂ ਤਾਂ ਮੈਨੂੰ ਕੋਈ ਵੀ ਨੀ ਠੀਕ ਕਰ ਸਕਦਾ ਸੀ ਮੈਨੂੰ ਤੇ ਇਹ ਲੱਗਦਾ ਹੈ ਬਸ ਨਹੀਂ ਉਹਨਾਂ ਨੇ ਕੁਛ ਨੀ ਦੱਸ ਉਹਨਾਂ ਨੇ ਮੈਨੂੰ ਇੱਕ ਇਹੀਓ ਦੱਸਿਆ ਦੱਸਿਆ ਸੀ ਕਿ ਮੇਰੀ ਮਾਂ ਹੀ ਵਾਸਿਆ ਦੱਸਿਆ ਸੀ ਕਿ ਮੂਲ ਮੰਤਰ ਦਾ ਕਰਿਆ ਕਰ ਹੋਰ ਹੋਰ ਇੱਕ ਸੌ ਅੱਠ ਵਾਰੀ ਮੂਲ ਮੰਤਰ
ਕਰਨੀ ਇੱਕਮਾਲਾ ਕਰ ਲੈਂਦੀ ਆ
ਹਾਂਜੀ ਹੁਣ ਤੇ ਇੱਥੇ ਆ ਕੇ ਉੱਥੇ ਆ ਕੇ ਮੂਲ ਮੰਤਰ ਦਾ ਮੇਰਾ ਰਹਿ ਰਿਹਾਏ
ਨਾ ਫਿਰ ਐਜਲੀਕ ਨੀ ਤੋੜਨਾ ਆਉਂਦਾ ਆਪ ਤੂੰ ਗ਼ਲਤ ਤੇ ਡੇਲੀ ਨਾ ਤੋੜਦੇ ਜ਼ਰੂਰ ਕਰ ਇੱਕ ਸੌ ਪੈਂਤੀ ਦਿਨ ਜ਼ਿਆਦਾ ਆਰਾਮ ਹੈ ਪੇਕੇ
ਉਹ ਮੈਂ ਸ਼ਾਮ ਵੇਲੇ ਆਪਣਾ ਉਹ ਕਰਦੀ ਸੀ ਨਾ ਜਿਵੇਂ ਸ਼ਾਮ ਵੇਲੇ ਸਵੇਰੇ ਤੇ ਮੈਂ ਜੋ ਕਰਨੀ ਆ ਉਹ ਮੈਂ ਕਰ ਹੀ ਰਹੀ ਹਾਂ ਜਿਵੇਂ ਸਵੇਰੇ ਮੈਂ ਪੰਜ ਬਾਨੀਆਂ ਦਾ ਕਰ ਨਹੀਂ ਆ ਇੱਕ ਪੰਜ ਬਾਣੀਆਂ ਦਾ ਕਰਨੀ ਆ ਹੋਰ ਸੰਡੇ ਨੂੰ ਮੈਂ ਉਹ ਕਰਨੀ ਆ ਜਿਹੜੇ ਚੁਪਹਿਰਾ ਸਾਹਿਬ ਦਾ ਹੁੰਦਾ
ਅੱਛਾ ਅੱਛਾ ਕਰਨੀ ਆ ਜਬਜੀ ਸਾਹਿਬ ਇੱਕ ਚਪਈ ਸਾਹਿਬ ਇੱਕ ਸੁਖਮਨੀ ਸਾਹਿਬ ਦੋ ਚਪਈ ਸਾਹਿਬ ਇੱਕ ਸੁਮਨੀ ਸਾਹਿਬ ਅੱਛਾ ਉਹ ਕਰਨੀ ਹੈ ਦਿਨੇ ਕਰਨੀ ਹੈ ਅੰਮ੍ਰਿਤ ਹਾਂ ਨਹੀਂ
ਅੰਮ੍ਰਿਤ ਵੇਲੇ ਹੀ ਕਰ ਲੈਂਦੀ ਹੈ ਮੈਂ ਹਾਂਜੀ ਸ਼ਦ ਜੋ ਜਗਾ ਕੇ ਸਵੇਰੇ ਹੀ ਕਰ ਲੈਦੀ ਆਾਂ ਫਿਰ ਮੈਂ ਕਿਉਂਕਿ ਅਹ ਕਿਨਾ ਮੈਂ ਫਿਰ ਕਈ ਵਾਰੀ ਨਾ ਉਸ ਦਿਨ ਪੰਜ ਬਾਨੀਆਂ ਨੀ ਫਿਰ ਕਰਦੀ ਉਹੀ ਉਹ ਫਿਰ ਸਾਫ਼ ਹੋ ਜਾਂਦਾ ਹੈ ਨਾ ਜਿਵੇਂ ਅਹ ਪੰਜ ਜਪਜੀ ਸਾਹਿਬ ਦੇ ਵਿੱਚ ਆਨੰਦ ਸਾਹਿਬ ਵੀ ਆ ਜਾਂਦਾ ਹੈ ਤੇ ਫਿਰ
ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਗੁਰੂ ਗੋਬਿੰਦ ਸਿੰਘ ਸਿੰਘ 'ਚ ਜਿਹੜੀ ਪੰਜ ਬਾਣੀਆਂ ਨਾ ਇਹਨਾਂ ਦੀ ਰੀਸ ਨਹੀਂ ਹੈਗੀ ਕਿਧਰੇ ਵੀ। ਇੱਕ ਪੰਜ ਬਾਣੀਆਂ ਹੈ। ਇੱਕ ਰਹਿਰਾਸ ਸਾਹਿਬ ਇੱਕ ਕੀਰਤਨ ਸੋਹਿਲਾ। ਸਾਹਿਬ ਇਹ ਬਾਬੇ ਜੀ ਨੇ ਕਿਹਾ ਵੀ ਆਪਣੀ ਜ਼ਿੰਦਗੀ ਚੋਂ ਸਭ। ਬਾਨੀਆਂ ਕਿਉਂਕਿ ਜਾਪ ਸਾਹਿਬ ਸਵਈਏ। ਚੌਪਈ ਸਾਹਿਬ, ਚਾਲੀ ਪੌੜੀਆਂ ਵਾਲੀ, ਆਨੰਦ ਸਾਹਿਬ, ਵੱਡੀ ਇਹ ਅਲੱਗ। ਕਿ ਐਨਾ ਦੀ ਰੀਸ ਕੋਈ ਉਹ ਨੀ ਹੈ।
ਹੂ।
ਹਾਂ ਪੰਜ ਬਾਣੀਆਂ ਤੇ ਕਹਿੰਦੇ ਆਪਣੀ ਜ਼ਿੰਦਗੀ 'ਚ ਬਣਾਓ ਹੀ ਬਣਾਓ। ਉਹ ਬਾਣੀਆਂ ਵੱਖਰੀਆਂ ਨੇ ਉਹ ਤੂੰ ਉਹ ਉਸ ਤੋਂ ਇਲਾਵਾ ਤੂੰ ਜਿਹੜੀ ਮਰਜ਼ੀ ਬਾਣੀ ਪੜ। ਭਾਵੇਂ ਤੂੰ ਪੰਜ ਜਪੁਜੀ ਸਾਹਿਬ ਪੜ। ਭਾਵੇਂ ਸੁਖਮਨੀ ਸਾਹਿਬ ਉਹ ਤੇਰੀ ਅਲੱਗ ਏ। ਉਹ ਜੋ ਮਰਜ਼ੀ ਕਰ ਕਿਉਂਕਿ ਇਸ 'ਚ ਸਵਈਏ ਵੀ ਨਾ ਆਇਆ
ਹਾਂ। ਉਹ ਤੇ ਹੈ ਚੌਪਾਈ ਸਾਹਿਬ ਤੇ ਆ ਗਏ। ਪਰ ਉਹ ਨਾ ਆਇਆ ਜਾਪ ਸਾਹਿਬ ਨੀ ਆਇਆ ਹੈ।
ਸੇਵਾ ਨਹੀਂ ਹੈ।
ਹੂ,,,
ਐਵੇਂ ਪੰਜ ਬਾਣੀ ਤੇ ਲ ਉਹਨਾਂ ਦੀ ਰੀਸ ਨੀ ਹੈਗੀ ਉਹਥ ਕਰਨਾ ਹੀ ਕਰਨਾ ਨੇ ਨੇ ਕਹਿੰਦੇ ਉਥੇ ਆਪਣੀ ਜ਼ਿੰਦਗੀ ਚ ਰੱਖੋ ਹੀ ਰੱਖੋ
ਹੂ,,,
ਹੂ ਹੂ,,,
ਕੋਈ ਨੀ ਗੱਲ ਕਰਨ ਨਾਲ ਹੀ ਪਤਾ ਲੱਗਦਾ ਨੌਲੇਜ ਮਿਲਦੀ ਹੈਗੀ ਹੈ
ਹਾਂ ਸਾਨੂੰ ਵੀ ਨੀ ਸੀ ਕੁਛ ਪਤਾ ਮੈਨੂੰ ਕੁਛ ਨੀ ਸੀ ਮੈਂ ਤੇ ਬੜੀ ਅਣਜਾਨ ਕੇਵਲ ਤੇ ਆ ਹੋਣਾ ਪਤਾ ਲੱਗਦਾ ਕੱਥਾ ਸੁਣਨੀ ਹਾਂ। ਹਰ 'ਚ ਹੁਣ ਬਾਬਾ ਜੀ ਨੇ ਕੀ ਕਿਹਾ ਮੇਰਾ ਸਿੱਖ। ਸਿੱਖ ਸਤਿ ਸ੍ਰੀ ਆਕਾਲ ਕਾਲ ਨੀ ਬੁਲਾਏਗਾ। ਕਹਿੰਦੇ ਫਤਿਹ ਬੁਲਾਏਗਾ ਮੇਰਾ ਸਿੱਖ।
ਹੂੰ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਨੀ ਬਾਬੇ ਕਹਿੰਦੇ ਬੁਲਾਣੀ। ਜਿਹੜੇ ਅਸਲੀ ਸਿੱਖ ਹੈਗੇ। ਉਹ ਫਤਿਹ ਬੁਲਾਂਦੇ ਆ ਅਰੇ ਬੜਾ ਕੁਛ ਹੈ। ਹਾਂ ਤੇ ਬਾਬੇ ਦੀ ਬਾਣੀ ਤੇ ਇਸੇ ਬਾਹਨੇ। ਗੱਲਾਂ ਵੀ ਹੋ ਜਾਂਦੀਆਂ ਨੇ। ਹਨਾ।
ਹੂੰ ਹੋਰ ਕੀ ਅੱਛੀ ਨੌਲੇਜ ਹੋਰ ਕੀ।
ਹਨਾ ਹਾਂ।
ਕੀ ਪਤਾ ਐਸੇ ਬਹਾਨੇ ਬਾਬਾ ਜੀ ਨੇ ਮੈਨੂੰ ਜੋੜਿਆਂ ਹੋਵੇ ਕਿ ਮੈਂ। ਇਸੇ ਬਹਾਨੇ ਮੈਂ ਕਿਸੇ ਨਾਲ ਗੱਲ ਕਰਾਂਗੀ ਮੈਨੂੰ ਕੁੱਝ ਗੱਲਾਂ ਹੋਰ ਕੀ। ਹਾਂ ਸਭ ਬਾਬਾ ਜੀ ਕਰਵਾਨ ਵਾਲੇ ਹੈਗੇ ਨੇ।
ਕਰਵਾਉਣ ਵਾਲਾ ਉਹੀ ਬੈਠਾ ਏ। ਉਹ ਇੱਕ ਵਾਰੀ ਉਹੀ ਤੇ ਬਣਾਉਂਦਾ ਹੈ। ਵਸੀਲਾ।
ਹੂੰ।
ਹੂੰ।
ਤੇ ਦੁਬਾਰਾ ਕੌਲ ਕਰਾਂ।
ਹੂੰ।
ਠੀਕ।